ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਜੀ।
ਵਧੀਆ। ਵਧੀਆ, ਵਧੀਆ ਤੁਸੀਂ ਸੁਨਾਓ।
ਮੈਂ ਠੀਕ ਆ ਜੀ, ਹੋਰ ਪਰਿਵਾਰ ਸਭ ਠੀਕ ਐ।
ਹਾਂਜੀ, ਹਾਂਜੀ ਸਭ ਵਧੀਆ। ਹਾਂਜੀ, ਠੀਕ ਆ ਹੋਰ ਸਭ ਬਸ, ਬੱਚਿਆਂ ਨੂੰ ਦੱਸ ਰਹੀ ਸੀ ਵੀ ਹਰ ਇੱਕ ਦੇ ਵਿੱਚ, ਇੱਕ ਸ਼ੌਂਕ ਹੋਣਾ ਚਾਈਦਾ ਐ।
ਸ਼ੌਕ ਦੇ ਇੰਪੋਟਨਸ ਦੱਸ ਰਹੇ ਸੀ, ਕਿ ਹਰ ਇੱਕ ਦੇ ਵਿੱਚ ਇੱਕ ਸ਼ੌਕ ਜਰੂਰ ਹੋਣਾ ਚਾਈਦਾ ਐ ਕਿ ਐ ਸਾਰੀ ਜਿੰਦਗੀ ਨੂੰ ਰੰਗੀਨ ਬਨਾਂਓਦੇ ਆ। ਸਾਨੂੰ ਮਤਲਬ ਸ਼ਾਂਤੀ ਤਾਂ ਤੇ ਨਾ ਚਿੰਤਾ ਘਟ, ਘਟਾਉਦਾ ਸਬ ਤੋਂ ਵਦੀਆ ਤਰੀਕਾ ਹੈਗਾ ਐ।
ਬੰਦਾ ਖੁਸ਼ ਹੋ ਕੇ ਅਗਰ ਕੰਮ ਕਰੇਗਾ ਨਾ ਕੰਮ ਕਰ ਨਾਲ ਜੇ ਕਰੇਗਾ ਤੇ ਓਨੂੰ ਕੋਈ ਟੈਨਸ਼ਨ ਨਈ ਆਏਗੀ ਕੋਈ ਕੁਝ ਅਗਰ ਸ਼ੌਕ ਈ ਨੀ ਮਨ ਚ ਹੋਏਗਾ ਤੋ ਉਹ ਟੈਸ਼ਨ ਨਾਲ ਸਾਰੇ ਕੰਮ ਕਰੇਗਾ। ਹਾਂ, ਸਾਰਾ ਕੰਮ ਈ ਸ਼ੌਕ ਦਾ ਮੁਲ ਐ, ਚਾਏ ਓ ਕੋਈ ਵੀ ਹੋ ਜੇ ਕੁਕਿੰਗ ਵਿੱਚ ਹੋ ਜਾਏ ਯਾ ਫਿਰ ਕੋਈ ਜੋਬ ਵਿੱਚ ਹੋ ਜਾਏ, ਕੋਈ ਹੱਥ ਦੇ ਕੰਮ, ਕੋਈ ਸਲਾਈ ਦਾ ਕੰਮ ਹੋ ਜਾਏ ਕੋਈ ਵੀ ਮਤਲਬ
ਹੂੰ।
ਕੋਈ ਵੀ ਪੈਸ਼ਨ ਲੈ ਲੋ ਮਤਲਬ ਜਿਹੜੇ ਵੀ ਤੁਸੀ, ਜਿਹੜੇ ਵੀ ਚੀਜ ਤੁਸੀਂ ਕਰ ਰਹੇ ਓ ਓਨੂੰ ਸ਼ੌਕ ਨਾਲ ਕਰੋ ਜਿੰਨਾ ਵੀ ਹੋ ਸਕੇ। ਕਿਓਕੇ ਸ਼ੌਕ ਤੋਂ ਬਿਨਾਂ
ਸ਼ੌਕ ਹਾਂ ਸ਼ੌਕ ਤੋਂ ਬਿਨਾਂ ਕੋਈ ਕੰਮ ਨੀ ਹੋ ਸਕਦਾ, ਸਾਨੂੰ ਕੁੱਝ, ਨਵਾਂ ਸਿੱਖ ਨੂੰ ਹੀ ਮਿਲਦਾ ਇਹਦੇ ਵਿੱਚ ਹਾਂਜੀ।
ਵੀ ਹੁਣ।
ਤੇ ਇਹਦੇ ਨਾਲ ਆਤਮ ਸ਼ੌਕ ਨਾਲ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਹਾਂਜੀ ਤੇ ਲਗਨ ਨਾ ਸਿੱਖਣਾ ਚਾਹੀਦਾ ਹੈ। ਪਰ ਇਹ ਸਾਨੂੰ ਜੋ ਵੀ ਕੋਈ। ਕੰਮ ਸਿੱਖਣਾ ਏ ਮਨ ਲਗਾ ਕੇ ਸਿੱਖੋ ਤੇ ਵੀ ਦਿਮਾਗ ਚੁਸਤ ਦਿਮਾਗ ਹੁੰਦਾ ਵਾ ਥੋੜਾ ਐਕਟਿਵ ਬੰਦਾ ਹੁੰਦਾ ਵੇ।
ਹਾਂਜੀ ਹਾਂਜੀ ਬਿਲਕੁਲ। ਪਤਾ ਕੀ ਦੇਖੋ ਕੋਈ ਵੀ ਨਵਾਂ ਕੰਮ ਅਜੇ ਸ਼ੁਰੂ ਹਾਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਲੱਗਦੇ ਆਂ ਅਸੀਂ ਜਦੋਂ, ਕਈ ਵਾਰ ਪੈਲੀ ਵਾਰ ਨਵੇਂ, ਨਵੇਂ ਜਦੋਂ ਕਰਨਾ ਸ਼ੁਰੂ ਕਰਦੇ ਆ ਤੇ ਸਾਨੂੰ ਇਕਦਮ ਸਟ੍ਰੈਸ ਆ ਜਾਂਦਾ ਵੇ ਦਿਮਾਗ ਤੇ ਬੜਾ ਫੇਰ ਅਸੀਂ ਤਾਂ ਪਤਾ ਨੀ ਹੋਏਗਾ ਕਿ ਨਹੀਂ ਹੋਏਗਾ ਸਾਡੇ ਕੋਲ ਸੌਏਗਾ ਫਿਰ ਜਦੋਂ ਅਸੀਂ ਥੋੜ੍ਹਾ ਜਿਹਾ ਉਹਨੂੰ ਡੀਪ ਲਈ ਥੋੜ੍ਹਾ ਸੋਚਦੇ ਹਾਂ। ਕਿ ਨਹੀਂ ਅਸੀਂ ਕਰਨਾ ਹੀ ਕਰਨਾ ਉਹ ਇੱਕਦਮ ਮਨ ਵਿੱਚ ਸ਼ੌਂਕ ਆ ਜਾਂਦਾ ਹੈ। ਨਹੀਂ ਯਾਰ ਕਰਦੇ ਹਾਂ। ਕਰਕੇ ਦੇਖਦੇ ਹਾਂ। ਕੀ ਹੋਏਗਾ ਜ਼ਰੂਰ ਹੋਏਗਾ ਸਾਡੇ ਕੋਲ ਇਹ ਵਾਲਾ ਕੰਮ ਤੇ ਉਹ ਫੇਰ ਕੰਮ ਵੀ ਦੇਖੋ ਸਕਸੈਸਫੁਲ ਹੁੰਦਾ ਜਿਹੜਾ।
ਕੋਈ ਬੰਦਾ ਆਪਣੇ ਕੰਮ ਦੇ ਵਿੱਚ ਰੁੱਝ ਜਾਂਦਾ ਕੋਈ ਕੋਈ। ਸਟ੍ਰੈਸ ਨਹੀਂ ਰਹੇਗਾ। ਸਭ ਆਪਸ 'ਚ ਹੋ ਜੇਗਾ ਸਾਰਾ।
ਹਾਂਜੀ ਹਾਂਜੀ ਇਹ ਤੇ ਹੈ ਹੀ ਸਹੀ ਗੱਲ ਏ। ਸ਼ੌਕ ਦਾ ਹੀ ਮੁੱਲ ਏ। ਇਹ ਸਾਰਾ ਹਨਾ ਹਾਂਜੀ ਹਾਂ। ਹਾਂ ਇਹ ਤੇ ਹੈ। ਸਹੀ ਗੱਲ ਏ। ਸ਼ੌਂਕ ਨਾਲ ਹੀ ਹੈ ਦੇਖੋ। ਸ਼ ਸ਼ੌਕ ਨਾਲ ਹੀ ਸਾਰੇ ਕੰਮ ਹੁੰਦੇ ਨੇ।
ਹਾਂਜੀ ਮਤਲਬ ਵੀ ਇਹ ਕਿ ਇਕੱਲਾਪਨ ਨਹੀਂ ਮਹਿਸੂਸ ਹੁੰਦਾ ਹੈ। ਬੰਦਾ ਆਪਣੇ ਆਪ ਮਤਲਬ ਕੰਮ ਕਰਦਾ ਜਾਂਦਾ ਏ। ਸ਼ੌਂਕ ਦੇ ਨਾਲ ਹੀ ਸਾਰੇ ਕੰਮ।
ਹਾਂਜੀ ਹਾਂਜੀ ਕੋਈ ਵੀ ਤੁਸੀਂ ਕੰਮ ਅਗਰ ਕੋਈ ਵੀ ਲੈ ਲਓ। ਤੇ ਅਗਰ ਸ਼ੌਕ ਨਾਲ ਕਰੋਗੇ ਤੇ ਹਾਂ। ਬਿਲਕੁਲ ਜੀ ਠੀਕ ਕਹਿ ਰਹੇ ਹੋ ਤੁਸੀਂ ਨਾ।
ਹਾਂਜੀ ਉਹੀ ਨਾ ਇਹ ਹੈ ਸ਼ੌਕ ਨੂੰ ਕਿਸ ਤਰ੍ਹਾਂ ਅਸੀਂ ਜ਼ਿੰਦਗੀ 'ਚ ਰਹਿਣਾ ਹੈ। ਕਿਸ ਤਰ੍ਹਾਂ ਅਸੀਂ ਆਪਣੇ। ਕੰਮ ਕਰਨਾ ਹੈਗਾ ਏ। ਰੂਟੀਨ 'ਚ ਜਿੱਦਾਂ ਹੈ। ਇਹ ਸਾਨੂੰ ਮਤਲਬ। ਜੇ ਅਸੀਂ ਕੋਈ ਕੰਮ ਵੀ ਕਰਦੇ ਪਏ ਹਾਂ।
ਉਹ ਤੇ ਹੈ ਹੀ ਏ।
ਇਹ ਸਾਨੂੰ ਹੌਸਲਾ ਵਧਾਉਂਦੀ ਹੈ ਸਾਡਾ। ਹਾਂ।
ਬਿਲਕੁਲ ਜੀ ਬਿਲਕੁਲ ਠੀਕ ਕਹਿ ਰਹੇ ਹੋ। ਤੁਸੀਂ ਹਨਾ ਦੇਖੋ ਸ਼ੌਕ ਨਾਲ ਹੀ ਹਾਂ ਸ਼ੌਕ। ਸ਼ੌਕ ਨਾਲ ਹੀ ਸਭ ਕੁਛ ਹੈਗਾ। ਬਿਲਕੁਲ ਸ਼ੌਕ ਨਾਲ ਹੀ ਸਭ ਕੁਝ ਹੈ। ਦੇਖੋ ਮੈਂ ਵੀ ਪਿੱਛੇ ਇੱਕ ਕੰਮ ਸ਼ੁਰੂ ਕੀਤਾ ਸੀ ਪਹਿਲੇ। ਤੇ ਸ਼ੌਂਕ ਨਾਲ ਮੈਂ ਘਰੋਂ ਮੈਂ ਕਿਹਾ ਨਹੀਂ ਮੈਂ ਸਿੱਖਣਾ ਈ ਸਿੱਖਣਾ ਇਹ ਵਾਲਾ ਕੰਮ। ਪਹਿਲੇ ਦੋ ਤਿੰਨ ਚਾਰ ਦਿਨ ਮੈਨੂੰ ਬੜਾ ਔਖਾ ਲੱਗਾ ਮੈਂ ਮੈਂ ਵਿੱਚੋਂ ਮਨ ਵੀ ਸੋਚਿਆ ਕਿ ਰਹਿਣ ਦਿੰਦੀ ਹਾਂ ਯਾਰ ਰਹਿਣ ਦਿੰਦੀ ਮੈਂ ਨੀ। ਕਰਦੀ ਨੀ ਕਰਦੀ। ਫੇਰ ਉਸ ਤੋਂ ਬਾਅਦ ਇੱਕਦਮ ਸ਼ੌਕ ਏ। ਨਹੀਂ ਯਾਰ ਕਰਕੇ ਪਿੱਛੇ ਨੀ ਮੁੜਨਾ ਮਤਲਬ। ਕਰਨਾ ਹੀ ਕਰਨਾ ਇਸ ਚੀਜ਼ ਨੂੰ।
ਵੀ ਕਰਨਾ ਹਾਂਜੀ ਹਾਂ ਉਹੀ ਨਾ ਇੰਟਰਸਟ।
ਪਰ ਐਸਾ ਸ਼ੌਂਕ ਮਤਲਬ ਅੰਦਰ ਪਿਆ ਕਿ ਮਤਲਬ ਕੰਮ ਅੱਛਾ ਹੋ ਗਿਆ ਮੇਰਾ।
ਹਾਂ। ਇਹਦੇ 'ਚ ਹੈ ਕਿ ਆਪਾਂ ਬ ਬੰਦਾ ਰੁਝ ਜਾਂਦਾ ਵਿੱਚ ਵੀ ਆਪਣੇ ਕੰਮ ਵਿੱਚ। ਵੀ ਕੋਈ ਕੋਈ ਗੁੱਸਾ ਨੀ, ਕੋਈ ਤਨਾਵ, ਨੀ ਕੋਈ। ਕੁਛ ਨਹੀਂ ਫੇਰ ਆਪਣੇ ਬੁਢਾਪੇ ਵਿੱਚ ਵੀ ਆਪਣਾ ਜਵਾਨ ਹੀ ਰਹਿੰਦਾ ਹੈਗਾ ਵੀ ਉਹ। ਚੱਲਦਾ ਹੀ ਰਹਿੰਦਾ ਉਹ ਕੰਮ ਸਾਰਾ ਹਾਂ ਉਹੀ ਜੋ।
ਹਾਂ ਦੇਖੋ ਹਾਂ ਪਤਾ ਕੀ ਇਹਦੇ ਵਿੱਚ ਕੀ ਹੁੰਦਾ ਹਾਂ ਮਨ ਖੁਸ਼ ਹੋ ਕੇ ਕੰਮ ਜਿਹੜਾ ਕਰਲੋ ਨਾ ਉਹ ਹਮੇਸ਼ਾ ਕੰਮ ਅੱਛਾ ਹੀ ਨਿਕਲੇਗਾ ਔਰ ਸਾਡਾ ਮਨ ਅਗਰ ਖੁਸ਼ ਹੈ ਤੇ ਮਤਲਬ ਕੰਮ ਵੀ ਅਂ ਖੁਸ਼ੀ ਖੁਸ਼ੀ ਕਰਾਂਗੇ ਤੇ ਨਾ ਕੋਈ ਟੈਨਸ਼ਨ ਆਏਗੀ ਨਾ ਕੁੱਛ ਆਏਗੀ ਇੱਕ ਕੰਮ ਹੁੰਦਾ ਨਾ ਜਿਵੇਂ ਅਸੀਂ ਟੈਂਸ਼ਨ ਲੈ ਕੇ ਕਰਦੇ ਉਹ ਕੰਮ ਕਦੇ ਵੀ ਤੱਕੀ ਕਰ ਸਕੇਗਾ ਮਤਲਬ ਨਾ ਅਸੀਂ ਤਰੱਕੀ ਕਰਾਂਗੇ ਨਾ ਸਾਡੇ ਕੰਮ ਵੀ ਤਰੱਕੀ ਕਰਨੇ ਆ
ਹਾਂਜੀ ਇਹ ਤੇ ਹੈ ਵੀ ਚਲੋ ਹੈਗੀ ਚਲੋ ਸ਼ੌਂਕ ਹੋਏਗਾ ਅਸੀਂ ਕੰਮ ਕਰਾਂਗੇ ਸ਼ੌਕ ਦੇ ਨਾਲ ਚਲੋ ਆਪਾਂ ਥੋੜਾ ਅਸੀਂ ਕੰਮ ਸਿੱਖ ਜਾਂਗੇ, ਆਪਾਂ-ਆਪਣਾ ਕੰਮ ਕਮਾਈ ਵੀ ਕਰ ਸਕਦੇ ਆਂ, ਅਰਨਿੰਗ ਵੀ ਕਰ ਸਕਦੇ ਹਾਂ। ਆਪਣੀ ਕਮਾਈ ਆਪਣੀ ਜ਼ਿੰਦਗੀ ਨੂੰ ਅੱਗੇ ਰੂਟੀਨ ਚਲਾ ਸਕਦੇ ਹਾਂ
ਹਮ ਸ਼ੌਕ ਨਾਲ ਹੀ ਸ ਦੇਖੋ ਅ ਜਿਹੜਾ ਵੀ ਕੰਮ ਸਿੱਖਣਾ ਮੈਂ ਸ਼ੌਕ ਨਾਲ ਸਿੱਖੋ ਕੋਈ ਵੀ ਭਾਵੇਂ ਛੋਟਾ ਕੰਮ ਹੋਵੇ ਚਾਵੇ ਵੱਡਾ ਕੰਮ ਹੋਵੇ ਸ਼ੌਕ ਨਾਲ ਅੱਗੇ ਕਰਾਂਗੇ ਨਾ ਤੇ ਉਹ ਸਾਨੂੰ ਸ਼ੌਕ ਨਾਲ ਅਗਰ ਕੀਤਾ। ਕੰਮ ਸਾਨੂੰ ਅਰਨਿੰਗ ਵੀ ਕੱਲ ਨੂੰ ਦੇਵੇਗਾ ਅਗਰ ਸ਼ੌਂਕ ਨਾਲ। ਕੀਤਾ ਹੋਏਗਾ ਅਗਰ ਸ਼ੌਂਕ ਨਾਲ ਨੀ ਕਰਾਂਗੇ ਨਾ ਤੇ ਉਹ ਫਿਰ ਫਾਇਦਾ ਨਹੀਂ ਹੁੰਦਾ ਕੰਮ ਕਰਨ ਦਾ ਬਿਲਕੁਲ ਵੀ।
ਹਾਂ ਇਹ ਤਾਂ ਹੈ ਬਿਲਕੁਲ ਸਹੀ ਗੱਲ ਏ। ਐ ਮਤਲਬ ਸਾਨੂੰ, ਇੱਕ ਸ਼ੌਕ ਨਾਲ ਕਰਾਂਗੇ, ਕੋਈ ਗ਼ਲਤ ਖਿਆਲ ਨਹੀਂ ਕੋਈ ਕੁਛ ਨੀ, ਮਤਲਬ ਆਪਣੀ ਖੁਸ਼ੀ ਨਾਲ ਆਪਾਂ-ਆਪਣਾ ਕਰਾਂਗੇ ਕਿ ਹਾਂ, ਬਈ ਸਾਨੂੰ ਚ ਇੰਟਰਸਟ ਹੈਗਾ ਕੋਈ ਗਲਤ ਖਿਆਲ ਨੀ, ਕੋਈ ਕੁ ਕੁਛ ਨਹੀਂ, ਕੋਈ ਬ ਬਾਹਰ ਨਹੀਂ, ਕੋਈਛ ਜਾਣਾ ਨਹੀਂ, ਕੋਈ ਟੀਵੀ ਨਹੀਂ, ਕੋਈ ਮੋਬਾਈਲ ਨਹੀਂ ਮਤਲਬ, ਆਪਣੇ ਕੰਮ ਦੇ ਵਿੱਚ ਅਸੀਂ ਰੁਝ ਸਕਦੇ ਹਾਂ। ਕੁਛ ਵੀ ਏਦਾਂ ਦਾ, ਗਲਤ ਨਹੀਂ ਹੁੰਦਾ। ਹਾਂ, ਇਹ ਦੱਸ
ਸ਼ੌਂਕ ਨਾਲ ਨਾ ਜਦੋਂ ਕੀਤਾ ਕੰਮ, ਸ਼ੌਂਕ ਨਾਲ ਜਿਹੜਾ ਕੰਮ ਅਸੀਂ ਕਰਦੇ ਹਾਂ, ਨਾ ਉਹਦੇ ਵਿੱਚ ਸਾਨੂੰ ਟੈਨਸ਼ਨ ਆਂਦੀ ਹੀ ਨੀ ਹੈ, ਪੀ
ਸ਼ੌਕ ਤੇ ਚਲੋ ਹੋਣਾ ਹੀ ਚਾਹੀਦਾ, ਹਰ ਉਮਰ ਵਿੱਚ ਇੱਕ ਸ਼ੌਕ ਤੇ ਹੋਣਾ ਚਾਹੀਦਾ। ਆਪਣੇ ਸ਼ੌਕ ਨੂੰ ਗਵਾਉਣਾ ਨੀ ਚਾਹੀ ਅਦਾ ਬਸ।
ਹਾਂ ਸ਼ੋਕ ਕੋਈ ਵੀ ਹੋ ਸਕਦਾ ਦੇਖੋ, ਐ ਨੀ ਕੀ ਜ਼ਰੂਰੀ ਨੌਕਰੀ ਪੇਸ਼ੇ ਦਾ ਹੀ ਸ਼ੌਂਕ ਏ, ਸ਼ੌਕ ਹਰ ਚੀਜ਼ ਦਾ ਹੋਣਾ ਚਾਹੀਦਾ, ਘਰ ਦੀ ਮਤਲਬ ਅਗਰ ਕੋਈ ਚੀਜ਼ ਲੈਣੇ ਦਾ ਸ਼ੌਂਕ ਐ ਕਿਸੇ ਨੂੰ ਕੁੱਛ ਸ਼ੌਂਕ ਹੈ, ਜਿਵੇਂ ਸਾਨੂੰ ਕੁਛ ਅੱਜ ਜਿਵੇਂ ਕੁੜੀਆਂ ਨੂੰ ਹੁੰਦਾ ਵਾ, ਕਿ ਨਵੀਆਂ-ਨਵੀਆਂ ਡਰੈਸਾਂ ਲੈਣ ਦਾ ਸ਼ੌਂਕ ਹੁੰਦਾ ਕਈਆ ਨੂੰ, ਕਈਆਂ ਨੂੰ ਨਵੇਂ-ਨਵੇਂ ਫੁੱਟਵੇਅਰ ਪਾਣ ਦਾ ਸ਼ੌਂਕ ਹੁੰਦਾ, ਕਿਸੇ ਨੂੰ ਘਰ ਸਜਾਉਣ ਦਾ ਸ਼ੌਕ ਹੁੰਦਾ, ਕਿਸੇਨੂੰ ਘਰ ਨਵਾਂ ਬਨਾਣ ਦਾ ਸ਼ੌਕ ਹੋਂਦਾ। ਮਤਲਬ ਕਿ ਸ਼ੌਕ ਕਈ ਤਰ੍ਹਾਂ ਦੇ ਹੈਗੇ ਨੇ, ਮਤਲਬ ਸ਼ੌਕ ਨਾਲ ਹੀ ਸਭ ਕੁਛ ਹੈ, ਅਗਰ ਸ਼ੌਕ ਹੈ ਤੇ ਸਭ ਕੁੱਛ ਹੈ, ਨਹੀਂ ਤੇ ਕੁਛ ਵੀ ਨੀ, ਫਿਰ ਤੇ ਬੰਦਾ ਹੈਗਾ ਕੀ ਆਇਆ ਜ਼ਿੰਦਗੀ 'ਚ ਆਇਆ। ਫਿਰ ਕਰਨ ਕੀ ਆਇਆ, ਅਗਰ ਸ਼ੌਂਕ ਹੀ ਨੀ ਮਨ'ਚ ਰੱਖੇ ਉਹਨ
ਸ਼ੌਂਕ ਹੀ ਨੀ ਗਾ, ਹਾਂ ਇਹ ਤ ਹੈ ਸ਼ੌਕ ਚਲੋ ਹੋਣਾ ਚਾਹੀਦਾ, ਵੀ ਬੰਦਾ ਸਵੈ- ਵਿਸ਼ਵਾਸ ਆਪਣੇ ਅੰਦਰ ਪੈਦਾ ਕਰਦਾ ਵੈ‌। ਇਹ ਬਹੁਤ ਕੁਛ ਚੇਂਜਿਸ ਆ ਜਾਂਦੇ ਆ, ਸ਼ੌਕ ਦੇ ਨਾਲ। ਐ ਤੇ ਹੋਣਾ ਹੀ ਚਾਹੀਦਾ ਹੈਗਾ ਵਾ, ਇਹ ਸਾਡੀ ਜ਼ਿੰਦਗੀ ਦਗੀ ਦਾ ਹਿੱਸਾ ਹੈਗਾ ਇਹ ਤੇ, ਹਾਂਂ
ਹਾਂਜੀ, ਹਾਂਜੀ, ਓਨਾ ਹਰ ਚੀਜ਼ ਦਾ ਸ਼ੌਕ ਹੋਣਾ ਚਾਹੀਦਾ ਹੈ।
ਹਾ। ਇਹ ਤਾਂ ਹੈ ਬਿਲਕੁਲ ਸਹੀ ਗੱਲ ਹੈ, ਸ ਸੱਬਰ ਇਹਦੇ ਨਾਲ ਸਾਨੂੰ ਸੱਬਰ ਵੀ ਆਏਗਾ। ਸ਼ੌਂਕ ਹੋਏਗਾ ਨਾ, ਤੇ ਆਪਾ-ਆਪਣੇ ਸਬਰ ਕਰਾਂਗੇ, ਕਿ ਹਾਂ, ਇਹ ਚੀਜ਼ ਮਿਲੇਗੀ ਜਾ, ਕੁਛ ਮਤਲਬ ਇੱਧਰ-ਉੱਧਰ ਧਿਆਨ ਨੀ ਭਟਕੇਗਾ। ਕਿਉਕੀ ਕਿ ਕਿੰਨਾ ਸਫ਼ਰ ਕਰ ਲਿਆ ਯੇ ਵੋ, ਕੁਛ ਨੀ ਬਸ ਆਪਨੇ ਕੰਮ'ਚ ਰੁਝੀ ਜਾਓ, ਖੁਸ਼ੀ ਨਾਲ ਕਰੋ ਸਭ ਕੁਛ ਹੋ ਜਾਂਦਾ।
ਕਈਆਂ ਨੂੰ ਦੇਖੋ, ਕੁਕਿੰਗ ਦਾ ਬੜਾ ਸ਼ੌਂਕ ਹੋਂਦਾ, ਆਏ ਦੀਨ ਨਵੀਂ-ਨਵੀ ਡਿਸ਼ਿਸ ਬਣਾਉਂਦੇ ਨੇ। ਕਈਆਂ ਨੂੰ ਸ਼ੌਂਕ ਹੀ ਨਹੀਂ ਹੁੰਦਾ ਉਹ ਕਹਿਣਗੇ ਸਾਡੇ ਕੋਲ ਰਸੋਈ ਦਾ ਕੰਮ ਨਈ ਹੁੰਦਾ, ੳਹ ਬਣਿਆ-ਬਣਾਇਆ ਖਾਣਾ ਬਾਜ਼ਾਰੋਂ ਹੀ ਲੇ ਆਂਦੇ ਨੇ। ਤੇ ਕਈਆਂ ਨੂੰ ਬੜਾ ਹੀ ਸ਼ੌਕ ਹੁੰਦਾ, ਕਈਆਂ ਕੁੜੀਆਂ ਨੂੰ ਨਾ ਦੇਖੋ ਵਿਆਹ ਕੇ ਆਉਂਦੀਆਂ ਨੇ, ਕਈ ਵਾਰੀ ਨਹੀਂ ਆਉਂਦਾ ਹੁੰਦਾ, ਪਰ ਉਹ ਆ ਕੇ ਸ਼ੌਂਕ ਨਾਲ ਕਰਦੀਆਂ ਨਾ, ਉਹਨਾਂ ਨੂੰ ਇੰਨਾ ਸ਼ੌਂਕ ਹੋ ਜਾਂਦਾ ਕਿ ਨਹੀਂ ਅਸੀਂ ਨਵੀਂ ਤੋ ਨਵੀਂ ਚੀਜ਼ ਬਣਾ ਕੇ ਦੇਈਏ, ਆਪਣੇ ਘਰਦੇ ਨੂੰ ਖਵਾਈਏ, ਉਹਦਾ ਸ਼ੌਕ ਹੁੰਦਾ।
ਦਿਲੋਂ ਕੀਤਾ ਹੋਏਆ ਕੰਮ, ਤੇ ਵਧੀਆ ਹੋਏਗਾ। ਦਿਲੋ ਕੰਮ ਤੇ ਬੈਸਟ ਹੁੰਦਾ, ਉਹ ਤੇ
ਅਗਰ ਦਿਲ ਤੋਂ ਕਰੋਗੇ ਨਾ, ਤਾਂ ਹੀ ਸ਼ੌਂਕ ਹੁੰਦਾ, ਜੇ ਸ਼ੌਂਕ ਹੈ ਨਾ ਦਿਲੋਂ ਸ਼ੌਂਕ ਜੇ ਹੈਗਾ ਵਾ ਕਰਨ ਦਾ ਕੁਛ, ਤਾਂ ਹੀ ਉਹ ਸਕਸੈਸ ਬੰਦਾ ਹੋ ਸਕਦਾ, ਅਗਰ ਦਿਲ ਨਹੀਂ ਹੈ ਤੁਹਾਨੂੰ ਕਰਨ ਦਾ, ਤੇ ਉਹ ਫਿਰ ਉਹ ਦਾ ਸਕਸੈਸ ਨਹੀਂ ਉਹ ਫ਼ਿਰ ਉੱਪਰੋਂ-ਉੱਪਰੋਂ ਹੀ ਕਰਦਾ ਬਿਲਕੁਲ।
ਇਹ ਤਾ ਹੈ, ਇਹ ਤੇ ਬਿਲਕੁਲ ਸਹੀ ਗੱਲ, ਇਹ ਤੇ ਚਲੋ ਇਹ ਕਿਸ ਸਾ ਜੇ ਸ਼ੌਕ ਹੋਏਗਾ ਸਾਡਾ ਹੌਸਲਾ ਵੀ ਵੱਧੇਗਾ। ਕਿ ਹਾਂ, ਅਸੀਂ ਸਿੱਖਦੇ ਪਏ ਆਂ, ਅਸੀਂ ਕਰਦੇ ਪਏਆ।
ਬਿਲਕੁਲ, ਬਿਲਕੁਲ ਸ਼ੌਕ ਦੇਖੋ ਕੋਈ ਵੀ ਹੋ, ਜਿਵੇਂ ਹੁਣ ਕੋਈ ਬੱਚੇ ਨਾਲ ਲਗਾਵ ਈ ਕਹਿਲੋ, ਉਹ ਵੀ ਅਗਰ ਬੱਚੇ ਨਾਲ ਲਗਾਵ ਵੀ ਹਰ ਕਿਸੇ ਨੂੰ ਨਹੀਂ ਹੁੰਦਾ। ਲਗਾਵ ਕਿਸੇ ਨਾਲ ਹੋਣਾ, ਹਰ ਕਿਸੇ ਦੇ ਗੱਸ ਦੀ ਗੱਲ ਨਹੀਂ ਹੈਗੀ। ਕੋਈ-ਕੋਈ ਬੰਦਾ ਹੁੰਦਾ ਕਿਸਨੁੰ ਬੜਾ ਪਸੰਦ ਕਰਦਾ, ਬੱਚੇ ਨੂੰ ਛੋਟੇ ਨੂੰ, ਬੜਾ ਪਸੰਦ ਸ਼ੌਂਕ-ਸ਼ੌਂਕ ਨਾਲ ਹਰ ਚੀਜ਼ ਲੈਕੇ ਦਿੰਦਾ, ਖਡੋਣੇ ਲੈਕੇ ਦਿੰਦਾ ਕੱਪੜੇ ਲੈ ਕੇ ਦੀਦਾ, ਕਿਉਂਕਿ ਉਹਨੂੰ ਸ਼ੌਂਕ ਹੁੰਦਾ ਅੰਦਰੋ ਦੀ, ਕੀ ਮੈਂ ਉਹਦੇ ਵਾਸਤੇ ਕੁੱਛ ਕਰਾਂ। ਅਰ, ਇਹ ਸਾਰੀ ਗੱਲ ਸ਼ੌਂਕ ਤੇ ਆ ਜਾਂਦੀ ਹੈ
ਹਾਂ, ਇਹ ਤੇ ਸ਼ੌਕ ਨੀ ਗਾਉਣਾ ਨੀ ਚਾਹੀਦਾ। ਜ਼ਰੂਰ ਪੂਰੇ ਹੋਣੇ ਚਾਹੀਦੇ ਹਨ, ਇਹਦੇ ਨਾਲ ਤੇ ਸਾਡੀ ਆਪਣੀ ਖੁਦ ਦੀ, ਹਾਂ ਆਖਦੇ ਹੈ ਨਾ, ਸਾਡੀ ਆਪਣੀ ਖੁਦ ਦੀ ਪਹਿਚਾਣ ਵੱਧ ਜਾਂਦੀ ਹੈ ਜੋ ਅਸੀਂ ਸ਼ੌਕ ਨਾਲ ਕੰਮ ਕਰਦੇ ਆਂ, ਸਿੱਖਦੇ ਆਂ। ਜਦੋਂ ਪੂਰਾ ਕਰਕੇ ਦਿਖਾਨੇ ਆਂ, ਕਿਸੇ ਨੂੰ ਤੇ ਆਪਣਾ ਆਪਣੀ ਪਹਿਚਾਣ ਵੱਧ ਜਾਂਦੀ ਹੈ, ਹੂ
ਦੇਖੋ ਕਈ ਵਾਰੀ ਸ਼ੌਕ ਹੂ ਹੁੰਦਾ ਬੰਦੇ ਨੂੰ, ਕਿ ਮੈਂ ਪੜ੍ਹਾਂ ਮੈਂ ਪੜ੍ਹ ਕੇ ਇੰਨਾ ਬਣਾ, ਜਦੋਂ ਉਹ ਪੜ੍ਹ ਕੇ ਜਦੋਂ ਕੁਛ ਬਣ ਜਾਂਦਾ ਤੇ, ਉਹਨੂੰ ਕਿੰਨਾ, ਮਤਲਬ ਖੁਸ਼ੀ ਮਿਲਦੀ ਹੈ, ਕਿ ਮੇਰਾ ਇੱਕ ਸ਼ੌਕ ਸੀ, ਜੋ ਮੇਰੇ ਮੰਮੀ ਪਾਪਾ ਨੇ ਮੇਰਾ ਪੂਰਾ ਕੀਤਾ। ਤੇ ਉਹ, ਅੱਛਾ ਇੱਕ ਇੱਕ ਅੱਛਾ ਆਦਮੀ ਬਣ ਜਾਂਦਾ, ਆਪਣੀ ਲਾਈਫ ਦੇ ਵਿੱਚ।
ਹਾਂ ਮਤਲਬ, ਆਪਣੇ ਪਰਿਵਾਰ ਦੇ ਨਾਲ ਉਹ ਰਹਿਣਾ ਹੋਰ ਪਸੰਦ ਕਰਦਾ ਵੈ। ਕੀ ਮੈਨੂੰ ਇੱਥੋਂ ਤੱਕ ਉਹਨਾਂ ਨੇ ਪਹੁੰਚਾਇਆ, ਤੇ ਮੈਂ ਮਤਲਬ ਵੀ
ਹੂ
ਪਰਿਵਾਰ ਨਾਲ ਸਮਾਂ ਬਤ ਬਹੁਤ ਵਧੀਆ ਹੋ ਜਾਂਦਾ ਵੈ, ਕਿ ਇੱਧਰ ਉਧਰ ਧਿਆਨ ਜਾਣਾ ਏ ਣਾ, ਅੰਦਰ ਨੀ ਆਉਣਾ, ਆਪਣੇ ਕੰਮ
ਹੁ ਹੁ ਗੱਲ ਸਾਰੀ ਹੈਗੀ ਸ਼ੌਂਕ ਦੀ ਔ ਹੀ ਨਾ ਸ਼ੌਕ ਨਾਲ ਹੀ ਸਭ ਕੁਛ ਹੈ।
ਕਦੇ ਵੀ ਗਵਾਉਣਾ ਨਹੀ ਚਾਹੀਦਾ, ਆਪਣੇ ਜ਼ਰੂਰ ਪੂਰੇ ਕਰਨੇ ਚਾਹੀਦੇ।
ਹਾਂ, ਪੂਰੇ ਕਰਨੇ ਚਾਹੀਦੇ ਆ, ਜੇ ਅਗਰ ਮਨ ਚ ਸ਼ੌਕ ਹੈਨਾ ਪੂਰਾ ਕਰੋ, ਕਿਸੇ ਕਦੀ ਇਹ ਨਾ ਕਹੋ, ਕਿ ਨਹੀਂ ਆਪਣੇ ਮਨ ਵਿੱਚ
ਹਾਂ
ਆਪਣੇ ਮਨ ਵਿੱਚ ਕੋਈ ਨੈਗਟਿਵਿਟੀ ਜਿੰ ਚੀਜ਼ ਨਾਲ ਲੈ ਕੇ ਆਓ, ਕਿ ਨਹੀਂ ਸਾਡਾ ਇਹ ਸ਼ੌਕ ਅਸੀਂ ਪੂਰਾ ਨਹੀਂ ਕਰ ਪਾਵਾਂਗੇ, ਪੂਰਸ ਚ ਹੁੰਦੀ ਹੈ, ਇੱਕ ਮਨ ਚ ਇੱਕ ਕੁੱਝ ਕਰਨ ਦੀ ਆਸ ਹੋਣੀ ਚਾਹੀਦੀ ਹੈ, ਬਸ ਔ ਹੀ ਨਾ। ਚਲੋ ਠੀਕ ਹੈ ਜੀ, ਤੁਹਾਨੂੰ ਬੜਾ ਲੱਗਾਏ ਐ ਤਿਹਾਨੇ ਨਾਲ ਬੜਾ ਅੱਛਾ ਲੱਗਾ ਗੱਲ ਕਰਕੇ, ਸਤਿ ਸ਼੍ਰੀ ਅਕਾਲ।
ਥੈਂਕ ਯੂ, ਥੈਂਕ ਯੂ